ਹੈਲੋ, ਹਾਂ ਸਾਸ਼੍ਰੀ ਕਾਲ। ਹਾਂ ਠੀਕ, ਹੋਰ ਝਾੜੂ ਪੋਚਾ
ਅੱਛਾ, ਅੱਛਾ ਕੀਤਾ ਨੀ ਸਵੇਰ ਦਾ ਹਾਲੇ।
ਚਟਨੀਆਂ ਬਨਾ ਕੇ ਪੇਜੀ ਮੈਂ ਗੁੜ ਦੀ ਚਟਨੀ ਗੁੜ ਅੰਬੀ ਦੀ ਚਟਨੀ, ਗੁੜ ਅੰਬੀ ਦੀ ਚਟਨੀ।
ਅੱਛਾ, ਮ ਖੰਡ ਦੀ ਜਗਾ ਗੁੜ ਪਾਏਆ ਦਾ ਹੈਂ।
ਕੱਦੂ ਕਸ ਕਾਰਕੇ ਅੰਬੀ
ਹਾਂ, ਹਾਂ।
ਮਿੱਠੀ ਚਟਨੀ ਗੁੜ ਵਾਲੀ, ਪਰੋਂਠੀਆਂ ਨਾਲ ਖਾਨ ਆਸਤੇ ਦੇਖ ਲਈ ਖਾਕੇ ਕਿਦਾਂ ਦੀ ਲੱਗੇਗੀ ਤੈਨੂੰ, ਹਾਂ ਓ ਬਨਾਈ ਏ। ਬਾੱਸ ਹਾਂ ਬਾੱਸ, ਹੋਰ‌ ਸਾਰਾ ਕਾੰਮ ਪੇਆ ਹੈ ਏ ਟੂ ਜੈੱਡ, ਏਥੇ ਵੋਟਾਂ ਚੱਲਦੀ ਪਈਆਂ ਨੇ ਵੋਟਾਂ, ਵੋਟਾਂ। ਕਿੱਥੇ ਓ ਹੁਨ ਤੇ ਗਏ ਨੀ ਓ ਕਾੰਮ ਹੁੰਦੇ ਈ ਫੇਰ ਤੈਨ ਪਤਾ ਈ ਏ, ਹੁਨ ਓ ਗਏ ਨੇ ਹੁਨ ਤਾਂਈ ਕਾੰਮ ਕਰ ਮੈਂ ਕੇਆ ਲੇਟ ਗੇ ਨਾ ਅਜੇ ਓ, ਲੇਟ ਗੇ ਨ ਓਈ, ਓਈ ਭਟੂਰੇ, ਨਾ ਐਨ ਤੇ ਬੜਾ ਟੈਮ ਲੱਗਦਾ ਈ, ਨਾ ਤਾਂ ਬੜਾ ਟੈਮ ਲੱਗਦਾ ਈ।
ਓਦੋ ਘੰਟਾ ਕੋਨ ਖੜਾ ਹੋਏ ਓਥੇ ਜਾ ਕੇ। ਨਾ, ਨਾ ਓ ਸਾਡੇ ਵੋਟਾਂ ਚੱਲਦੀ ਪੀਆਂ ਨਾ ਵੋਟਾਂ ਆੱਜ ਵੋਟਾਂ ਪੈਂਦੀ ਪਈਆਂ ਨੇ, ਆਹੋ ਦੇਖੋ ਸ਼ਾਮੀ ਕੋਨ ਜੀਤ ਦਾ ਐ।
ਅੱਛਾ, ਅੱਛਾ।
ਹਾਂ।
ਠੀਕ ਏ ਹੋਰ
ਅੱਛਾ, ਅੱਛਾ।
ਹੋਰ ਬਾੱਸ, ਹੋਰ ਖਾਲੀ ਰੋਟੀ ਤੁਸੀ ਕਾੱਰ ਲੇ ਕਾੰਮ ਸਾਰੇ
ਹਾਂ ਰੋਟੀ ਰੁਟੀ ਖਾਲੀ ਕਾੰਮ ਕੁੰਮ ਕਾਰਲੇ, ਭਠੂਰੇ ਈ ਮੰਗਵਾਏ ਸਾਨ ਅਸੀ ਵੀ
ਖਾਦੇੇ ਜਾਂਦੇ ਨੇ ਭਟੂਰੇ ਸਾਰੇ ਖਾਂਦੇ ਪੇ ਨੇ।
ਨਈ ਸਵਾਦ ਹੁੰਦੇ ਆ ਬੜੇ
ਮੈਂ ਚਾਰ ਨਾਲ ਖਾਧਾ, ਚਾਰ ਨਾਲ ਬਠੂਰਾ ਹਾਂ, ਕੈਂਦਾ ਮੈਂ ਨੀ ਖਾਨਾ। ਓ ਕੈਂਦਾ ਮੈਨ ਰੋਟੀ ਲਾ ਦੇਨੀ ਸਿੰਪਲ ਮੈਨ ਸਵਾਦ ਲੱਗਦਾ ਭਠੂਰੇ ਓ ਘਾੱਟ ਈ ਖਾਂਦੇ ਮੈਂਦਾ ਵਗੈਰਾ ਓਨੂੰ ਪਸੰਦ ਈ ਨੀ ਐ। ਆਹੋ ਕੈਂਦਾ ਮੈਂ ਐ ਨੀ ਖਾਂਦਾ ਕੈਂਦਾ ਮੈਨੂੰ ਰੋ ਰੋਟੀ ਲਾਦੇਂ ਮੈਂ ਛੋਲੇ ਨਾਲ ਖਾ ਲਾਂਗਾ ਰੋਟੀ ਮੈਂ ਕੇਆ ਕੋਈ ਨੀ।
ਅੱਛਾ, ਅੱਛਾ।
ਆਏਗਾ ਤੇ ਆਪੇ ਲਾ ਦੇਗੀ ਗੁੜੀਆ, ਮੈਂ ਝਾੜੂ ਪੋਛੇ ਕਾੰਮ ਕਾੱਰ ਨਾ ਮੈਦਾ ਘਾੱਨ ਈ ਖਾਂਦਾ ਓ ਤੇ, ਪਾਸਤਾ ਵੀ ਨੀ ਖਾਂਦਾ ਏਨਾ
ਅੱਛਾ, ਅੱਛਾ।
ਪਾਸਤੇ ਪੂਸਤੇ ਘਾੱਟ ਈ ਖਾਂਦਾ ਵੇ।
ਹਾਂ ਨੀ ਸਾਡੇ ਕੋਲ ਵੀ ਨੀ ਖਾਧਾ ਨੇ ਅਸੀ ਬੜਾ ਕੇਆ ਵੀ ਖਾਲੇ ਕੁੱਛ ਨੀ ਹੁੰਦਾ ਪਰ ਖਾਧਾ ਈ ਨੀ ਐਨੇ
ਨਈ ਖਾਂਦਾ ਨਾ, ਫੇਰ ਓਨਂ ਸ਼ੂਗਰ ਵੀ ਹੁੰਦੀ ਏ ਨਾਲੇ ਕੁੱਛ
ਹਾਂ ਬਿਲਕੁਲ, ਬਿਲਕੁਲ। ਹਾਂ ਨੀ ਸਈ ਗਾੱਲ ਏ ਐ। ਚੋ ਸਕੋ ਵਦੀਆ ਆਪਨਾ ਧੇਆਨ ਆਪ ਈ ਰੱਖਦਾ ਵੇ ਸਗੋ, ਫਾਲਤੂ ਮਿੱਠਾ ਖਾਂਦਾ ਈ ਨੀ ਐ।
ਪਤਾ ਐ ਰਾਤੀ ਬਾਰਾਂ ਵਾੱਜ ਗੇ ਸੀ ਸੋਂਦੇ, ਸੋਂਦੇ ਤੇ ਨਈ ਹੋਰ ਸਾਡੇ ਗਯਾਰਾਂ ਤੇ ਓਥੋਂ ਆਏ ਸੀ, ਓ ਸ਼ਰਾਬਾ ਪੀਕੇ
ਅੱਛਾ, ਡੈਡੀ ਤੇ ਸੋ
ਓਥੋਂ ਆਏ ਪੋਣੇ ਬਾਰਾਂ ਰੋਟੀ ਖਾਂਦੇ, ਖਾਂਦੇ ਵਾੱਜ ਗੇ ਓਨਾਂ ਨੂੰ
ਅੱਛਾ
ਇਹ ਸ਼ਰਾਬਾਂ ਦਾ ਬੜਾ ਰਫੜਾ ਈ ਵੈਸੇ ਸ਼ਰਾਬਾਂ ਦਾ ਬੜਾ ਰਫੜਾ ਈ ਮੈਨੂੰ ਲੱਗਦਾ ਸੀ ਭੈੜਾ ਸ ਉੱਥੇ ਪਤਾ ਲਗਦਾ ਸ਼ਰਾਬਾਂ ਬੰਦਾ ਟੈਮ 'ਚ ਰੋਟੀਆਂ ਖਾ ਕੇ ਸੋਹੇ ਆਪਣਾ ਉਹ ਰਾਤੀ ਸਾਢੇ ਗਿਆਰਾਂ ਸਵਾ ਗਿਆਰਾਂ ਵਜੇ ਆਏ ਰੋਟੀ ਖਾਧੀ, ਹੁਨ ਕੰਟਾ ਓ ਪੋਨੇ ਬਾਰਾਂ ਵਾੱਜ ਗੇ, ਮੈਂ ਫੇਰ ਸੁੱਤੀ ਨੀ ਮੈਂ ਫਿਰ ਇੱਕ ਵਾਰੀ ਸੁੱਤੀ ਆਪਣੇ ਪਾਠ ਕਰਕੇ। ਮੇਰੇ ਪੈਸੇ ਨੀ ਡੈਡੀ ਦੇ ਹਗੇ ਰਖਦੇ ਅੰਦਰ ਹੈਂ ਉਹ ਤੇ ਸੋ ਗਏ ਸੀ ਡੈਡੀ। ਡੈਡੀ ਸੋ ਗਏ ਸੀ ਉਹ ਫੇਰ ਉੱਠ ਗਏ ਸੀ ਸੋ ਕੇ ਮੈਂ ਕਿਹਾ ਸੋਜੋ। ਉੱਠਣਾ ਨਾ ਹੁਣ ਦੁਬਾਰਾ ਸ਼ਰਾਬ ਪੀਤੀ ਦੀ। ਮੈਂ ਕਿਹਾ ਸੋਜੋ ਹਜੇ ਗਿਆਰਾਂ ਵਜੇ ਦੀਨ ਨੀ ਚੜਿਆ। ਫਿਰ ਸੋਵੋ ਦੁਬਾਰਾ। ਉਹ ਫਿਰ ਉੱਠ ਕੇ ਬਹਿ ਟਹਿਲਣ ਲੱਗੇ ਸੀ ਦੁਬਾਰਾ ਫੇਰ ਪੀ ਕੇ।
ਆਹੋ ਰਾਤੀ ਐਵੀ ਕਰਦੇ ਣੀ ਘਰ ਐ, ਤੇ ਤੁਹਾਡਾ ਘਰ ਸੀ ਨਾ ਜੇ ਸਾਡੇ ਘਰ ਹੁੰਦੇ ਨਾ ਇਹਨੇ ਡੇਡੀ ਦਾ ਫਰਿਜ ਖੋਲਨਾ ਸੀ ਪਹਿਲੇ।
ਨਾ ਮੈਂ ਕਿਹਾ ਮੈਂ ਕਿਹਾ ਸੋਜੋ ਹਜੇ ਤੇ ਗਿਆਰਾਂ ਵਜੇ ਸਾਢੇ ਗਿਆਰਾਂ ਪਉਣੇ ਬਾਰਾਂ ਹੋਏ ਨੇ। ਹਾਂ, ਸੋ ਗਏ ਫਿਰ?
ਹੋਰ।
ਲੀਟਣ ਲਗੇ ਸੀ ਫਿਰ ਵੀ ਸ਼ਰਾਬ ਪੀ ਕੇ ਦੋ ਪਤਾ ਨੀ ਪੋੜੀਆਂ ਪੁੜੀਆਂ ਆਪ ਨੂੰ ਪਤਾ ਬੰਦਾ ਇਹਦਰ ਉਹਦਰ ਤੁਰ ਤੁਰਦਾ ਰਹੇ ਉੱਥੋਂ ਮੈਂ ਕਯਾ ਜੰਗਲਾਂ ਵੀ ਸਿੱਧਾ ਪੈਰ ਸਲਿਪ ਹੋਜੇ। ਕੀ ਅੱਗੇ ਪੈਰ ਇਹਣਾ ਦੇ ਉੱਧਾਂ ਦੇ ਹੋਯੇ ਦੇਣੇ। ਆਹ ਚੱਪਲਾਂ ਪਾਦੇ ਨੀ ਪੈਰਾਂ ਵਿੱਚ ਓ। ਨੰਗੀ ਪੈਰੀ ਆਹੋ ਤੇ। ਚਲੇ ਗਏ ਸੀਂ ਪੋਣੇ ਬਾਰਾਂ ਵਜੇ ਸਾਢੇ ਗਿਆਰ੍ਹਾਂ।
ਅੱਛਾ, ਅੱਛਾ।
ਹਾਂ।
ਠੀਕ ਹੈ, ਠੀਕ ਹੈ।
ਦੱਸਦਾ ਪਿਆ ਸੀ ਸੀਮਰ ਲੱਦਾਖ ਦਾ।
ਅੱਛਾ।
ਕਹਿੰਦਾ ਬੜਾ ਭੈੜਾ ਰਸਤਾ ਵੇ ਕਹਿੰਦਾ ਤੂੰ ਤਾਂ ਕਰ ਹੀ ਨੀ ਸਕਦੀ ਉਲਟੀ ਕਰਦੀ ਰਹੇਂਗੀ ਸਾਰੇ ਰਸਤੇ।
ਤੂ ਤੇ ਵੈਸੇ ਵੀ ਨਹੀਂ ਕਿਤੇ ਜਾ ਪਾਉਂਦੀ ਹਮ ਹਾਂ ਉਹ ਤੇ ਹੈ ਪਹਾੜੀ ਪਾਨੀ ਸਾਫ਼ ਏ ਨਾ ਫਿਰ।
ਇਹ ਕਿਹ ਰਿਹਾ ਸੀ, ਮਿੰਨੁ।
ਹਾਂ।
ਇਹ ਤੇ ਹੈ ਹੀ ਪਾਣੀ ਪਾਣੀ ਸਾਫ਼ ਹੁੰਦਾ ਹੈ।
ਹਮ, ਹੋਰ ਹੋਗੀ ਦਸ ਮਿੰਟ ਗਲ। ਤੇ
ਚਾਰ ਵਜ਼ ਚਲੇ ਨੇ।
ਹ ਹਾਂ ਹ
ਮੈਨੂੰ ਕਲ ਕਿਆ ਮੈਂ ਕਿਹਾ। ਚਾਰ ਵੱਜ ਚਲੇ ਨੇ, ਕੋਡ-ਵਰਡ ਲਗਾਤਾ ਮੈਂਂ। ਉਹੀ ਤੇ ਝੱਟ ਚਲ ਆ। ਉਹਦਾ ਪਾਵੇ ਟਾਈਮ ਨੀ ਬੀਤਦਾ ਹੇਗਾ ਤੇ ਇਹ ਕਹਿ ਰਹੀ ਸੀ ਆਇਆ ਨੀ ਫੋਨ ਕਿਸੇ ਦਾ ਉਹਨਾ ਦੋਨਾਂ ਚ ਸੋਨੀ ਤੂੰ ਕੀ ਕਰਦੀ ਪਈ ਮੈਂ ਵੀ ਕਰਾਂਗੀ ਵੇਲੀ ਹੋਕੇ ਹਜੇ ਨੀ ਕਰਦੀ।
ਹੁਣੇ ਕੀਤਾ ਸੀ ਫੋਨ ਤੇ ਉਹ ਬੁਡਿਆ ਸਾਹਿਬ ਗਈ ਦੀ ਸੀ।
ਅੱਛਾ।
ਤੇ ਉਹ ਘਰ ਹੀ ਤੈਨੂੰ ਪਤਾ ਬੈਠੀ ਰਹਿਣ ਦੀ ਏ
ਆਹੋ ਵੀ ਬੈਠੀ ਸੀ ਫੋਨ ਆਇਆ ਉਹਨੇ ਹਾਂਡੀ ਮੰਗਵਾਈ ਹਾਂਡੀ ਭੇਜੀ ਕੁੜੀ ਸੋਨੀ ਦੀ ਵੀ ਦੂਧ ਵਾਲੀ।
ਅੱਛਾ, ਅੱਛਾ।
ਦੁੱਧ ਵਾਲੇ ਭਾਂਡੇ ਸਟੀਲ ਦੀ, ਨੋਨ ਸਟਿਕ ਮੇਰੇ ਕੋਲ ਵੱਡੀ ਹਾਂਡੀ ਮੰਗਵਾਈ ਮਰੇ ਕੋਲ ਵੱਡੀ ਹਾਂਡੀ ਏ ਨਾ ਐ ਵਾਲੀ ਐਨੇ ਮੇਰੀ ਵੀਡੀਓ ਕੋਲ ਚ ਦੇਖੀ ਸੀ ਨਾ ਹਾਂਡੀ, ਕੈਂਦੀ ਹਾਂਡੀ ਮੈਨੂੰ ਪੇਜ ਦੀ ਐਹੋ ਜੀ, ਮੈਂ ਤੂੰ ਕੁੱਕਰ ਵੀ ਪੇਜਯਾ ਸੀ, ਮੈਂ ਚਲ ਹੁਨ ਹਾਂਡੀ ਪੇਜ ਦੇਨੀ ਆਂ। ਗੁੜੀਯਾ ਥੱਲੇ ਰਈ ਕਿਤੇ ਬਿੱਲੀ ਨਾ ਆਜੇ, ਤੇ ਟੈਲੀ ਜਾਈਂ, ਤੇ ਐਨੂੰ ਹਾਂਡੀ ਪੇਜੀ ਫੇਰ, ਡੈਡੀ ਕੈਂਦੇ ਓੱਥੇ ਭਾਂਡੇ ਮਿਲ ਜਾਂਦੇ ਨੇ, ਮੰਮੀ ਨੇ ਕੇਆ ਨਾ, ਮੈਨੂੰ ਵੀ ਮੰਗਵਾ ਦੇ। ਤੇ ਓੱਥੇ ਮਿਲ ਜਾਂਦੇ ਨੇ, ਭਾਂਡੇ ਇਹ ਵਾਲੇ। ਤੁਸੀਂ ਉਹ ਜਗ੍ਹਾ ਜਗ੍ਹਾ ਤੇ ਤਾਂ ਮਾਰਕੀਟ।
ਮੇਨ ਮਾਰਕੀਟ ਹੈਗੀ ਏ, ਏੱਧਰੋ ਕਿਉ ਨੀ ਮਿਲੇਗਾ ਭਾਂਡਾ, ਲੋਕੀ ਸਾਰਾ ਪੰਜਾਬ ਜਗਾਦਰੀ ਲੈ ਕੇ ਕੈਂਦੇ ਨੇ
ਹਾਂ, ਡੈਡੀ ਕੈਂਦੇ ਓੱਥੋਂ ਲਾਾਂਗੇ।
ਹਾਂ।
ਓੱਥੋਂ ਮਿਲੀ ਨੀ ਐ, ਮੇਰੀ ਛੇ ਸੌ ਦੀ ਸੀ ਹੈਨਾ, ਓ ਲੈਕੇ ਆਈ ਸੀ ਐ, ਐਦੀ ਆਈ ਏ ਤੇਰਾਂ ਸੌ ਦੀ।
ਅੱਛਾ।
ਹਾਂਡੀ ਤੇ ਦੇਖ ਇਉਂ ਲੱਗਦਾ ਜਿਵੇਂ ਮੈਂ ਕਹਿੰਦੀ ਹਾਂ ਕੋਈ ਚੀਜ਼ ਨਹੀਂ ਲੱਗਣੀ ਇਹਦੇ ਤਲੇ ਤੇ।
ਅੱਛਾ।
ਦੁੱਧ, ਖੀਰ ਜੋ ਮਰਜ਼ੀ ਬਨਾ ਬੇਫਿਕਰ ਹੋਕੇ, ਫੁੱਲ ਗੈਸ ਛੱਡ ਦੇ, ਮੈਂ ਤੇ ਐੱਦਾ ਈ ਦੁੱਧ ਬਨਾਨੀ ਆ, ਮੇਰੀ ਹਾਂਡੀ ਵੱਡੀ
ਹਾਂ।
ਮੇਰੀ ਤੇ ਹੋਰ ਹੋਲਸੇਲ ਤੋ ਲੈਕੇ ਆਏ ਸੀ ਛੇ ਸੌ ਦੀ।
ਅੱਛਾ।
ਕਿਓਂਕਿ ਅਪਨੀ ਦੁਕਾਨ ਤੋ ਲਯਾਏ ਸੀ, ਐ ਕਿਸੀ, ਐ ਕਿਸੀ ਹੋਰ ਕੋਲ ਫੜੀਏ ਐਨਾਂ ਨੇ। ਮਿਲਦੀ ਨੀ ਪਈ ਸੀ ਹਾਂਡੀ, ਤੇ ਤੁਹਾਡੇ ਬਾਰਿਸ਼ ਆਂਦੀ ਪਈਏ?
ਨਈ, ਬਾਰਿਸ਼ ਕੱਲ ਆਈ ਸੀ ਪਰ ਗਰਮੀ ਬੜੀ ਹੈਗੀ ਏ। ਤੁੱਪ ਬੜੀ ਤੇਜ਼ ਏ ਬਾਰ ਐੱਧਰ ਤੇ ਅਰੇ ਬੜਾ ਬੁਰਾ ਹਾਲ ਹੈਗਾ, ਗਰਮੀ ਬੜੀ ਜਾਦੈ, ਹੂੰ
ਸਾਡੇ ਵੀ ਉੱਪਰ ਬੜਾ, ਪੜਾਸ ਜੀ ਇਕੱਠੀ ਹੋਈ ਦੀ ਏ ਨਾ
ਹਾਂ, ਹਾਂ, ਹਾਂ, ਹਾਂ।
ਹਾਂ, ਓ ਹੁੰਬਸ
ਆਹੋ, ਹੋਰ
ਬੱਸ, ਮੰਮੀ ਕੀ ਕਰਦੀ ਪੀਏ?
ਬਸ ਉਹ ਵੀ ਲੰਮੇ ਪਏ ਕਮਰੇ ਚ
ਉਹ ਕੀ ਕਰਦੇ ਪਏ ਉਥੇ
ਐ ਟੀਵੀ, ਟੀਵੀ, ਫੋਨ, ਟੀਵੀ, ਫੋਨ, ਟੀਵੀ, ਫੋਨ
ਹੈਨਾ, ਐ ਬੱਚੇ ਆ ਨੇ ਸਕੂਲ ਜਾਨੈ ਕੱਲ?
ਕੱਲ ਸਕੂਲ ਸ਼ੁਰੂ, ਭੇਜਾਂਗੇ ਕੱਲ ਕਿਓ ਨੀ ਪੇਜਾਂਗੇ। ਸਗੋ ਵਦੀਐ ਸਕੂਲ ਜਾਨਗੇ ਘਰ ਬੈ ਕੇ ਟੀਵੀਓ ਈ ਨੇ
ਹਾਂ, ਆਹੋ ਐ ਵੀ ਕੱਲ ਤੋ ਸਕੂਲ ਜਾਨਗੇ।
ਤੇ ਆਹੋ।
ਐ ਤੇ ਗੱਲ ਸਈ ਏ, ਤੇ ਮੈ ਕਿਆ ਚਲ ਥੋੜਾ ਜਾ ਉਪਰ ਚ
ਹੈਂ। ਹੈਲੋ।
ਹਾਂ, ਵਾਜ ਨੀ
ਐਨਾ ਦੀ ਵਾਜ, ਆਗੀ-ਆਗੀ-ਆਗੀ।
ਹਾਂ-ਹਾਂ, ਤੇ ਕੀ ਬਨਾਯੈ ਦੁਪੈਰੇ?
ਦੁਪੈਰੇ ਕੋੱਛ ਨੀ, ਦੁਪੈਰੇ ਮੈਗੀ ਮੂਗੀ ਖਾਲਾਂਗੇ ਬਨਾਕੇ।
ਅੱਜ ਛੁੱਟੀ ਹੋਨੀ ਤੂੰ ਫੈਕਟਰੀ ਦੀ, ਹੈਨਾ?
ਹਾਂ, ਛੁੱਟੀ ਅੱਜ।
ਅੱਛਾ, ਸਾਡੇ ਤੇ ਵੋਟਾਂ ਦਾ ਰੌਲਾ ਪਿਆ ਦੈ, ਸਾਰੇ ਵੋਟਾਂ ਪਾਨ ਜਾਂਦੇ ਪਏ ਨੇ। ਵੋਟ-ਵੋਟ ਹੋਈ ਦੀ ਐ। ਉਹ ਅਸੀਂ ਵੀ ਪਾਣੀ, ਅਸੀਂ ਨਾ ਏਦਾਂ ਨੀਲੇ ਅਸੀਂ ਅਸ, ਅਸੀਂ ਨਾ ਏਦਾਂ ਈ ਨੀਲੇੇ ਆ, ਨਿਸ਼ਾਨ ਲਗਾ ਲਏ ਹੱਥਾਂ ਤੇ।
ਅੱਛਾ, ਐਵੇ ਈ ਲਗਾ ਲਿਆ ਏ?
ਐਂ ਵੀ ਕਿੱਥੇ ਜਾਣਾ, ਕੁਛ ਵੀ ਨੀ ਹੁੰਦਾ, ਬਾਅ ਚੋਂ ਹਲਾ-ਹਲਾ ਮੁੱਕ ਜਾਂਦੀ, ਮੈਂ ਕੌਣ ਤੇ ਤੂੰ ਕੌਣ ਵੋ ਟਾਂ ਪਾਣ ਤੋਂ ਬਾਅਦ, ਸੁਆਹ ਮਰਗੇ ਨੇ ਗਲੀ ਇੱਚ ਨਰਕ ਪੈਆ ਰੇਂਦਾ ਏ, ਕੋਈ ਸਾਫ਼ਾਈ ਕਰਵਾਂਦਾ ਨੀ, ਇੱਥੇ ਮਰਗੇ, ਵੋਟਾਂ ਤੇ ਏਦਾਂ ਔਹ ਲੈੈਨ ਦੇਨੇ, ਜਿੱਦਾਂ ਕਿ ਕੁੱਟੇ ਚਟੀ ਹ ਪਾ ਗਿਆ ਪਈਦੀ। ਮਰਗੇ ਚੂੜੇ ਚੂਕਦੇ ਈ ਨੀ ਆ ਕੇ, ਰੋਜ ਸਵੇਰੇ ਚੂੜ ਆਂਦਾ ਚੁੱਕਦਾ ਈ
ਹੈਗੇ ਬਿਲਕੁਲ।
ਏਹ ਕਵੇਂ ਛੱਡ ਪਰੇ, ਹਜ਼ਾਰ ਰੂਪੇਆ ਦੇ ਕੇ ਆਪਣੀ ਵੋ ਟਾਂ ਖਰੀਦੀਆਂ ਉਹਨੇ, ਭਗਵੰਤ ਮਾਨ ਨੇ।
ਅੱਛਾ?
ਹਜ਼ਾਰ ਰੁਪਏਆ ਨੀ ਲੈਂਦਾ, ਪੈਸੇ ਦਿੰਦਾ ਪੇਆ ਸਾਰਿਆਂ ਨੂੰ, ਪੰਜਾਬ ਚ। ਜਨਾਨੀਆਂ ਪਾਗਲ ਹੋਈ ਦੀਆਂ ਨੇ। ਏਹ ਵੋਟਾਂ ਤੱਕਣ ਈ ਏ, ਬਾਅਦ ਚ ਜਿੱਤ ਗਿਆਂ ਤੇ ਫੇਰ ਏਨੂੰ ਗਾਲਾ ਕੱਢਣ ਗਏ ਏਹੀ, ਮੂੰਹੋਂ।
ਹਾਂ ਸਈ ਗੱਲ ਏ ਬਿਲਕੁਲ, ਤਾਂ ਈ ਦਿੱਤੇ ਔਨੇ।
ਹਜ਼ਾਰ ਰੁਪਏਆ ਦੇ ਕੇ, ਤੁਸੀਂ ਏਹ, ਏਹ ਤੁਆਨੂੰ ਖ਼ਰੀਦਦਾ ਪੇਆ ਅੱਜ। ਕੇਹ ਤੇ ਗਿਆ, ਆਪਣੇ ਇੰਟਰਵਿਊ ਇੱਚ
ਅੱਛਾ-ਅੱਛਾ।
ਉਹੀ ਚੀਜ਼ਾਂ ਹੁੰਦੀ ਪਿਆਂ ਹੁਣ ਐਥੇ।
ਸਈ ਗੱਲ ਐ, ਏਹ ਵੋਟਾਂ ਕਾਦੇ, ਐਮ ਸੀ ਦੀ ਪਈਆਂ ਐ? ਹਾਲੇ ਹੋਰ ਵੀ ਵੋਟਾਂ ਪੈਣੀਆਂ ਕੋਈ?
ਆਜ ਪੈਣੀਆਂ ਅੱਜ ਵੋਟਾਂ, ਪੰਜਾਬ, ਹੁਸ਼ਿਆਰਪੁਰ ਚ।
ਇਸ ਤੋਂ ਬਾਅਦ ਹੋਰ ਤੇ ਨੀ ਪੈਣੀਆਂ ਕੋਈ?
ਮੈਨੂੰ ਨੀ ਪਤਾ, ਏਨਾ ਪਤਾ ਇੰਨਾ, ਮੇ ਮੈਨੂੰ ਆਪ ਨੀ ਮਤਲਬ ਇੰਨੀ ਨੌਲੇਜ ਵੋਟਾਂ ਬਾਰੇ। ਇੰਨਾ ਪਤਾ ਵੋਟ ਅੱਜ ਪੈਣੀ ਏ, ਤੇ ਮੇਰੀ ਰੀਕੋੜੀ ਇਜ਼ ਰੇ ਭੇਜਾਗੀ ਰੀਕੋਡਿੰਗ ਸੋਹੁਰੇ ਦੀ।
ਅੱਛਾ।
ਜਦੋਂ ਵੋਟਾਂ ਦੇਨ ਕਾਰ ਆਏ ਸੀ ਨਾ, ਤੇ ਬਰਾਬਰ ਗਾਲਾਂ ਕੱਢੀਆਂ ਸੀ ਨਾ। ਬੰਦੇਆਂ ਨੂੰ, ਹਾਂ ਸਾਰੇ ਨੇ ਸਾਰੇ ਬੰਦੇ। ਆਹੋ, ਵੋਟਾਂ ਲੈਣ ਜੋ ਆਏ ਸੀ ਨਾ ਕਾਰ, ਏਹ ਝਾੜੂ ਵਾਲੇ।
ਅੱਛਾ ਆਏ ਸਨ?
ਹਾਂ ਕਿੰਨੀ ਵਾਰੀ ਆਦੇ ਰਏ ਸੀ ਲਗਾਤਾਰ, ਕਦੀ ਰਾਤੀ ਅੱਠ ਵਜੇ ਆ ਇੰਨੀ ਪਲਟਨ। ਬਾਅਦ ਚ ਮੈਂ ਕੇਆ ਕਿਸੇ ਨੇ ਬਾਤ ਨੀ ਪੁੱਛਣੀ, ਕੇਹ ਤੇ ਰਈ ਆ ਤੈਨੂੰ। ਵੋਟਾਂ ਪਾਣ ਤੋਂ ਬਾਅਦ, ਸਾਰੇ ਵੋਟਾਂ ਲੈਣ ਆਂਦੇ ਪੈ ਨੇ।
ਬਿਲਕੁਲ-ਬਿਲਕੁਲ।
ਬੱਸ। ਸੋਹਨੀ ਨੂੰ ਕੇਆ ਮੈਂ, ਮੈਂ ਕੇਆ ਸੋਣੇ ਮੁਕਟ ਲਗਾ ਲੇ, ਨਾਲ-ਨਾਲ ਕੰਮ ਕਰੀ ਜਾ, ਨਾਲ-ਨਾਲ ਫੋਨ ਕਰੀ ਹੈਲਮੈਂਡ ਲਗਾ ਲਓ ਸਿਰ ਤੇ, ਹੈਲਮੰਡ, ਹੈਲਮੰਡ। ਰੀਤੀਕ ਆਏਗਾ, ਹੁਣ ਸਾਰੇ ਕੰਮ ਕਰੇਗਾ, ਔਹੀ ਘਾਰ ਦੇ, ਕੋਠੇ ਛਾਤ ਸਫ਼ਾਈ ਕਰਨੀ
ਅੱਛਾ।
ਸਾਰਾ ਪਸਤਰ ਕਰੇਗਾ, ਵਾਈਟ ਪਲੱਸਤਰ ਲਿਆ ਕੇ ਨਾ ਕੋਠੇ।
ਹਾਂ-ਹਾਂ ਵਾਈਟ ਪੇਂਟ, ਉਹ ਬਾਈਟ ਸਮ
ਜਿੰਨਾ ਠੰਡਾ ਰਹੇਗਾ ਥੱਲੇ, ਕਰ ਲੈਣਾ ਆਪੇ ਕਰ ਲੈਂਦਾ ਇਕੱਲਾ ਕੰਮ ਸਾਰੇੇ ਆਪੇ। ਮੈਂ ਕਿਹਾ ਚੱਲ ਵਧੀਆ ਵ ਝਾੜੂ ਮਾਰਾ ਹੀ ਮਾਰ ਦਿੰਦੀ ਨੀ ਆਪੇ ਕਰਦਾ ਰਹੇਗਾ।
ਅੱਛਾ-ਅੱਛਾ, ਠੀਕ ਹੈ।
ਅਜ ਸ ਹੋ ਗਿਆ। ਬਸ ਹਾਂ। ਬਸ ਨੌ ਛਪਣ ਤੇ, ਅੱਛਾ ਚੱਲ ਫੇਰ ਹੈ ਹੈਰੀ।
ਠੀਕ, ਠੀਕ ਹੈਂ ਬਾਏ -ਬਾਏ -ਬਾਏ।